ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ-ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਹੈ ਤੁਹਾਡਾ
ਬਸ ਵਧੀਆ ਭੈਣ ਜੀ ਹੋਰ ਕੀ ਕਰਦੇ ਸੀ
ਬਸ ਕੁਛ ਨੀ ਹੁਨੇ ਰੋਟੀ ਰੂਟੀ ਖਵਾਈ ਹੈ ਸਭ ਨੂੰ ਫਰੀ ਹੋਈ ਸੀ ਮੈਂ ਕਿਹਾ ਚਲੋ ਫੋਨ ਕਰਾਂ ਬੜੇ ਦਿਨ ਹੋ ਗ ਗੱਲ ਨਹੀਂ ਹੋਈ
ਹਾਂਜੀ ਹਾਂਜੀ ਕਰਨਾ ਸੀ ਫੋਨ ਮੈਂ ਵੀ ਤੇ ਉਹ ਰੋਟੀ ਖਵਾ ਕੇ ਤੇ ਅੱਖ ਲੱਗ ਗਈ ਮੇਰੀ ਤੇ ਫੇਿਰ ਮੈਨੂੰ ਇੱਕੋ ਦਮ ਯਾਦ ਆ ਤ ਮੈਂ ਤਾਂ ਗੱਲ ਕਰਨੀ ਸੀ ਤੁਹਾਡੇ ਨਾਲ
ਹਾਂਜੀ ਹਾਂਜੀ ਹੋਰ ਸੁਣਾਓ ਉਹ ਹੋ ਹੀ ਜਾਂਦੀ ਹੈ ਥੋੜ੍ਹੀ ਥੱਕ ਥੱਕਾ ਦਾ ਹੋਏ ਬੰਦਾ ਅਤੇ ਰੋਟੀ ਖਾ ਕੇਤੇ ਮਾੜੀ ਮੋਟੀ ਅੱਖ ਲੱਗ ਕੇ ਜਾਂਦੀ ਹੈ ਬੰਦੇ ਦੀ
ਹਾਂਜੀ ਅੱਜ ਬਸ ਸਾਰਾ ਦਿਨ ਆਵਾਜਾਈ ਲੱਗੀ ਤੇ ਸੀ ਕਦੀ ਕੋਈ ਆਇਆ ਤੂੰਰਯਾ ਰੈਂਦਾ ਸੀ
ਅੱਛਾ-ਅੱਛਾ ਕੋਈ ਆਇਆ ਦਾ ਸੀਂ ਘਰ ਤੁਹਾਡੇ ਹੈਲੋ ਹੈਲੋ-ਹੈਲੋ ਹਾਂਜੀ ਜੀ ਮੈਂ ਕਿਹਾ ਅੱਜ ਤੁਹਾਡੇ ਘਰ ਆਇਆ ਦਾ ਸੀ ਕੋਈ
ਬਸ ਕੋ ਕੋਈ ਨਾ ਕੋਈ ਆ ਜਾਂਦਾ
ਅੱਛਾ-ਅੱਛਾ
ਹਾਂਜੀ ਇਲੈਕਸ਼ਨ ਵਗੈਰਾ ਚੱਲ ਰਹੇ ਨੇ ਤੇ ਕੋਈ ਨਾ ਕੋਈ ਆ ਜਾਂਦਾ ਸੀ ਤੇ ਇਸ ਕਰਕੇ ਟਾਈਮ ਨੀ ਲੱਗਾ
ਅੱਛਾ-ਅੱਛਾ
ਹਾਂਜੀ ਹੋਰ ਤੁਹਾਡੀੇ ਕੀ ਕਰਦੀ ਛੋਟੀ ਗੁੜੀਆ ਕੀ ਕਰਦੀ ਹੈ ਚਲੇ ਗੀ ਟਿਊਸ਼ਨ
ਨਹੀਂ ਚਾਰ ਵਜੇ ਜਾਂਦੀ ਹੈ ਚਾਰ ਤੋਂ ਛੇ ਜਾਂਦੀ
ਅੱਛਾ-ਅੱਛਾ ਹੋਰ ਸਕੂਲ ਖੁੱਲ ਗਏ ਤੁਹਾਡੇ ਉੱਥੇ ਭੈਣ ਜੀ
ਸਕੂਲ ਭੈਜੀ ਛੇ ਤਰੀਕ ਖੁੱਲਨੇ ਨੇ ਛੇ ਤਰੀਕ ਤੋਂ ਜਾਣਗੇ ਬੱਚੇ ਸਕੂਲ ਹਾਂਜੀ ਹਾਂਜੀ
ਅੱਛਾ ਅੱਛਾ
ਬਸ ਸਗੋਂ ਸਹੀ ਹੈ ਬੱਚਿਆਂ ਦਾ ਵੀ ਥੋੜ੍ਹਾ ਰੂਟੀਨ ਬਣੇਗਾ ਥੋੜ੍ਹਾ ਆਪਣਾ ਬਿਜ਼ੀ ਹੋਣਗੇ ਥੋੜ੍ਹਾ ਪੜ੍ਹਾਈ ਪੜ੍ਹੂਈ ਚ ਧਿਆਨ ਜਾਏਗਾ ਇਹਨਾਂ ਦਾ ਹੁਣ ਤੇ ਬਸ ਟੀ ਵੀ ਦੇਖ ਲਈ ਗੇਮ ਖੇਡ ਲਈ ਅਤੇ ਬਸ ਹੋਰ ਕੋਈ ਹੈ ਹੀ ਨਹੀਂ ਇਹਨਾਂ ਨੂੰ
ਉਹ ਫੇਿਰ ਬੱਚੇ ਫ੍ਰਰੀ ਨੇ ਉਹਨਾਂ ਨੂੰ ਤੇ ਖੁਸ਼ੀ ਮਿਲਦੀ ਹੈ ਸਾਡੇ ਤੇ ਇੱਥੇ ਨੀ ਆ ਰਹੇ ਨੇ ਮੇਰੀ ਦਰਾਨੀ ਦੇ ਹੀ ਨੇ ਉਹ ਬੱਚੇ ਛੁੱਟੀਆਂ ਹੁਣ ਬੰਦ ਹੋ ਗਈਆਂ ਨੇ ਸਕੂਲ ਜਾਣ ਲੱਗ ਗਏ ਨੇ ਤੇ ਵਿੱਚ ਕਹਿਣ ਲੱਗੇ ਹਾਏ ਵਡੀ ਮੰਮਾ ਕਾਸ਼ ਕੀ ਜਿੱਦਾਂ ਪਹਿਲੇ ਕਰੋਨਾ ਚ ਛੁੱਟੀਆਂ ਹੋਈਆਂ ਸੀ ਨਾ ਏਦਾਂ ਹੀ ਛੁੱਟੀਆਂ ਹੋ ਜਾਣ ਸਾਰੀਆਂ ਬੜੇ ਦਿਨਾਂ ਦੀਆਂ ਮੈਂ ਕਿਹਾ ਬੱਚੇ ਰੱਜਦੇ ਵੀ ਨੀ ਹੈਗੇ ਛੁੱਟੀਆਂ ਤੋਂ
ਹਾਂਜੀ ਹਾਂਜੀ ਸਾਡੇ ਆਪ ਬੱਚੇ ਐਵੇਂ ਨੀ ਕਹਿੰਦੇ ਪਏ ਨੇ ਛੋਟੀ ਕੁੜੀ ਆ ਉਹ ਬੋਲਦੀ ਪਏ ਮੰਮੀ ਪਤਾ ਹੀ ਨਹੀਂ ਲੱਗਿਆ ਜੂਨ ਨਿਕਲ ਗਿਆ ਜੂਨ ਬੜੀ ਜਲਦੀ ਨਿਕਲ ਗਿਆ ਜੂਨ ਬੜੀ ਜਲਦੀ ਨਿਕਲ ਗਿਆ ਉਹ ਬੋਲੀ ਜਾ ਰਹੀ ਹੈ
ਹਾਂ ਸ਼ੁੱਭ ਬਸ ਬੱਚਿਆਂ ਨੂੰ ਈ ਆਉਂਦੀ ਕਾਹਲੀ ਤੇ ਮਾਂ ਪਿਓ ਕਹਿੰਦੇ ਸ਼ੁਕਰ ਛੁੱਟੀਆਂ ਮੁੱਕੀਆਂ ਨੇ
ਹਾਂਜੀ ਇਹ ਤੇ ਹੈਗਾ ਅੱਛਾ ਭੈਣ ਜੀ ਮੈਂ ਤੁਹਾਡੇ ਕੋਲ ਪੁੱਛਣਾ ਸੀ ਤੁਸੀਂ ਉਸ ਦਿਨ ਫੋਟੋਆਂ ਪਾਈਆਂ ਹੋਈਆਂ ਸੀ ਉਹ ਵਿਆਹ 'ਤੇ ਤੁਸੀਂ ਗਏ ਸੀ ਤੁਸੀਂ ਸੈੱਟ ਬੜਾ ਸੋਹਣਾ ਪਾਇਆ ਦਾ ਸੀ, ਤੁਹਾਡਾ ਗੋਲਡ ਦਾ ਸੀ ਕਿ ਦੂਸ ਜ ਅੱਜ ਕੱਲ੍ਹ ਆਰਟੀਫਿਸ਼ਲ ਵੀ ਕਾਫੀ ਚ
ਹਾਂਜੀ ਹਾਂਜੀ ਆਰਟੀਫਿਸ਼ਅਲ ਹੀ ਸੀ ਭੈਣ ਜੀ ਅੱਜ ਕੱਲ ਕਿੱਥੇ ਸੋਨਾ ਤੁਹਾਨੂੰ ਪਤਾ ਕਿੰਨਾ ਮਹਿੰਗਾ ਹੋ ਗਿਆ ਕੌਣ ਲੈ ਸਕਦਾ ਤੇ ਕੌਣ ਪਾ ਸਕਦਾ ਅੱਜ ਕਲ ਤੇ ਆਰਟੀਫਿਸ਼ਲੀ ਪਾ ਲਈ ਦਾਵੇ ਤੇ ਅੱਜ ਕੱਲ ਤੇ ਏਦਾਂ ਦਾ ਮੁਲ ਸੋਨਾ ਪਾ ਕੇ ਵੀ ਘਰੋਂ ਬਾਹਰ ਨਿਕਲੋ ਤੇ ਪਹਿਲੇ ਹੀ ਖਲੋਤੇ ਹੁੰਦੇ ਨੇ ਬਾਹਰ ਲਾਉਣ ਵਾਲੇ
ਬਿਲਕੁਲ ਸਹੀ ਕਿਹਾ ਜੀ, ਸਾਡੇ
ਹ ਸਾਡੇ ਤੇ ਪੰਜਾਬ ਵਿੱਚ ਦਿਨੇ-ਦਿਹਾੜੇ ਚੋਰੀਆਂ ਹੁੰਦੀਆਂ ਪਈਆਂ ਨੇ ਦਿਨੇ-ਦਿਹਾੜੇ ਚੋਰੀਆਂ ਹੁੰਦੀਆਂ ਨੇ ਇੱਥੇ।
ਸਾਡੇ ਹਾਂਜੀ, ਸਾਡੇ ਵੀ ਪੰਜਾਬ ਹੀ ਗਏ ਦੇ ਸੀ, ਸਾਡੇ ਕੋਈ ਰਿਲੇਟਿਵਸ ਹੈਗੇ ਸੀ ਪੰਜਾਬ ਗਏਦੇ ਸੀ ਤੇ ਉਧਰ ਜੰਡਿਆਂ ਵਾਲੇ ਕੋਈ ਢਾਬਾ ਸੀ, ਉੱਥੇ ਬਾਹਰ ਖੜੇ ਹੋਏ ਨੇ ਆਪਣੇ ਬਾਹਰ ਖੜ੍ਹੇ ਨੇ, ਆਪਣੇ ਬੇਟੇ ਨੂੰ ਚੁੱਪ ਕਰਾਉਂਦੇ ਪਏ ਸੀ ਤੇ ਪਿੱਛੋਂ ਕੋਈ ਆ ਕੇ ਉਹਨਾਂ ਦੀ ਚੇਨ ਹੀਂ ਖਿੱਚ ਕੇ ਲੈ ਗਿਆ।
ਹਾਂ। ਉਹੀ ਅੱਜ-ਕੱਲ੍ਹ ਪੰਜਾਬ ਵਿੱਚ ਬਹੁਤ ਹੀ ਚੋਰੀਆਂ ਹੋਣ ਲੱਗ ਗਈਆਂ ਨੇ। ਅੱਜ-ਕੱਲ੍ਹ ਤੇ ਇਹ ਘਰ ਖਾਲੀ ਛੱਡ ਕੇ ਜਾ ਹੀ ਨਹੀਂ ਸਕਦਾ ਬੰਦਾ। ਅ ਆਹ ਸਾਡੇ ਪਿੱਛੇ ਹੁਣ ਹੋ ਗਿਆ ਸਾਡੇ ਸ਼ਹਿਰ ਦੇ ਵਿੱਚ ਹੀ ਕੋਈ ਵਿਚਾਰੇ ਥੋੜ੍ਹੀ ਦੇਰ ਵਾਸਤੇ ਹੀ ਘਰੋਂ ਬਾਹਰ ਗਏ ਨੇ, ਸਾਰੀ ਫੈਮਲੀ ਆਏ, ਉਹਨਾਂ ਦਾ ਸਾਰਾ ਕੁਛ ਲੁੱਟ-ਪੁੱਟ ਕੇ ਲੈ ਗਏ। ਘਰ ਕੁਛ ਨੀ, ਵਿਚਾਰੇ ਰੋਂਦੇ ਪਏ ਨੇ ਸਾਡਾ ਸਾਰਾ ਗਹਿਣਾ-ਗੱਟਾ ਸਾਰੀਆਂ ਚੀਜ਼ਾਂ ਲੋਕੀ ਲੁੱਟ ਕੇ ਲੈ ਗਏ ਨੇ।
ਬਸ ਲੋ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਨਾ, ਜੇ ਅਸੀਂ ਕਿੱਧਰੇ ਘਰੋਂ ਦੀ ਬਾਹਰ ਨਿਕਲਣ ਲੱਗੇ ਹਾਂ, ਤੇ ਆਪਣਾ ਸਮਾਨ ਹੁਣ ਕਿਸੀੇ ਦੇ ਹੱਥ ਕਿਸੀ, ਜਿਹੜਾ ਮੱਤਲਬ ਕਿ ਆਪਣਾ ਉਹਨਾਂ ਦਾ ਪਰ ਉਹ ਹੋਏ, ਟਰੱਸਟੀ ਹੋਏ, ਜਿਨਾਂ ਦੇ ਬੜਾ ਉਹਨਾਂ ਨੂੰ ਵਿਸ਼ -ਵਾਸ ਹੋਏ, ਇਹਨਾਂ ਦੇ ਹੱਥ ਪਕੜਾ ਜਾਣ, ਕੇ ਆ ਕੇ ਆਪਾਂ ਲੈ ਲਾਂਗੇ ਇੱਕ-ਦੋ ਦਿਨ ਵਿੱਚ ਤੇ ਐਵੇਂ ਹੀ ਕਰਨਾ ਚਾਹੀਦਾ, ਅੱਜ-ਕੱਲ੍ਹ ਤਾਂ ਬਹੁਤ ਚੋਰੀਆਂ ਹੋ ਰਹੀਆਂ ਨੇ। ਬਸ ਜੀ, ਬਹੁਤ ਬੁਰਾ ਹਾਲ ਹੋਇਆ ਪਿਆ ਵੇ।
ਹਾਂਜੀ-ਹਾਂਜੀ, ਬਹੁਤ।
ਅੱਛ, ਅੱਛਾ ਤੁਸੀਂ ਫਿਰ ਉਹ ਸੈੱਟ ਜਿਹੜਾ ਤੁਸੀਂ ਪਾਇਆ ਤਾਂ ਸੀ ਉਹ ਕਿੱਥੋਂ ਲਿੱਤਾ ਸੀ?
ਹਾਂਜੀ-ਹਾਂਜੀ, ਮੈਂ ਇੱਥੋਂ ਅੰਮ੍ਰਿਤਸਰ ਤੋਂ ਮੰਗਾਇਆ ਸੀ ਮੱਤਲਬ ਕਿ ਪੰਜਾਬ ਦੇ ਵਿੱਚ ਚੇ ਉੱਥੇ ਹੀ ਮੰਗਾਇਆ ਸੀ, ਭੈਣਜੀ।
ਹਾਂਜੀ-ਹਾਂਜੀ, ਭੈਣਜੀ ਅੰਮ੍ਰਿਤਸਰ ਤੇ ਬਹੁਤ ਵਰਾਇਟੀ ਹੈਗੀ ਏ। ਮੈਂ ਇੱਕ ਇੱਕ ਵਾਰੀ ਗਈ ਸੀ ਅੰਮ੍ਰਿਤਸਰ, ਦਰਬਾਰ ਸਾਹਿਬ ਗਏ ਸੀ ਤੇ ਦਰਬਾਰ ਸਾਹਿਬ ਦੇ ਪਿੱਛੇ ਆਪਾਂ ਐਵੇਂ ਵੜ ਗਏ, ਮਾਰਕੀਟ ਇ ਅਛਾ, ਭੈਣ ਜੀ ਉੱਧਰ ਕਿੰਨੀਆਂ ਇਕ ਇੰਨੀ ਜਵੈਲਰੀ ਸੀ, ਇੰਨੀ ਜਵੈਲਰੀ ਸੀ ਮਨ ਖੁਸ਼ ਹੋ ਰਿਹਾ ਸੀ ਜਵੈਲਰੀ ਵੇਖ ਕੇ, ਔਰ ਇੰਨੇ-ਇੰਨੇ ਅੱਛੇ ਡਿਜ਼ਾਇਨ ਸੀ, ਗੋਲਡ ਨੂੰ ਪਿੱਛੇ ਛੱਡਦੇ ਪਏ ਸੀ, ਬਹੁਤ ਅੱਛੀ ਜਵੈਲਰੀ ਹੈਗੀ ਸੀ ਉੱਧਰ ਤੇ।
ਅਸੀਂ ਵੀ ਨਾ ਮੇਰੀ
ਫਿਰ ਮੈਂ ਵੀ ਲੈ ਕੇ ਆਈ ਸੀ ਦੋ। ਮੈਂ ਵੀ ਫਿਰ ਲੈ ਕੇ ਆਈ ਸੀ ਦੋ-ਤਿੰਨ ਸੈਟ ਤੇ ਸਭ ਨੂੰ ਬਹੁੱਤ ਪਸੰਦ ਆਏ ਸਭ ਦੇਖ ਕੀ ਕਹਿ ਦਿੰਦੇ ਨੇ ਕਹਿੰਦੇ ਤੇ ਇਧਰੋਂ ਕਿੱਧਰੋਂ ਨੀ ਮਿਲਿਆ ਤੇ ਕਿਧਰੋਂ ਬਾਹਰੋਂ ਲੈ ਕੇ ਆਏ ਓ ਤੁਸੀਂ। ਪੰਜਾਬ ਸਾਈਡ ਦਾ ਲੱਗਦਾ ਪਿਆ, ਮੈਂ ਫਿਰ ਦੱਸਿਆ। ਮੈਂ ਕਿਹਾ, ਹਾਂਜੀ ਮੈਂ ਤੇ ਉੱਧਰੋਂ ਦੀ ਗਈ ਸੀ ਨਾ ਅੰਮ੍ਰਿਤਸਰ, ਉੱਧਰੋਂ ਦੀ ਹੈਗੀ ਸੀ ਪਿੱਛੇ ਮਾਰਕੀਟ, ਉੱਥੋਂ ਲੈ ਕੇ ਲੇਆਈ ਹਾਂ ਮੈਂ।
ਹਾਂਜੀ, ਭੈਣਜੀ। ਹਾਂਜੀ, ਉਹ ਨਾ ਕੀ ਕਹਿੰਦੇ ਨੇ, ਉਹ ਸਾਡੇ ਇੱਥੇ ਹੋਰ ਵੀ ਸ਼ਹਿਰ ਦੇ ਵਿੱਚ ਹੈਗੇ? ਮੈਂ ਉਹਨਾਂ ਦਾ ਓਨਲਾਈਨ ਦੇਖਣੀ ਆ, ਉਹ ਵੀ ਬਹੁੱਤ ਸੋਹਣੇ ਪਾਉਂਦੇ ਨੇ। ਉਹ ਸੈੱਟ ਪਾਉਂਦੇ ਨੇ, ਉਹ ਕ ਕਹਿ ਹੀ ਨਹੀਂ ਸਕਦਾ ਬੰਦੇ ਨੇ ਸੋਨੇ ਦੇ ਪਾਏ ਦੇ ਕੇ ਆਰਟੀਫਿਸ਼ਲ ਪਾਏ ਨੇ, ਸੈੱਟ, ਉਹ ਤੇ ਲੱਗਦਾ ਹੀ ਏਦਾਂ ਜਿੱਦ ਰੀਅਲ ਗੋਲਡ ਪਾਇਆ ਹੁੰਦਾ ਨਾ ਏਦਾਂ ਦੇ ਸੈੱਟ ਲੱਗਦੇ। ਡਿਜ਼ਾਇਨ ਬਿਲਕੁੱਲ ਜਿੱਦਾਂ ਗੋਲਡ ਹੀ ਹੁੰਦਾ ਆ। ਇੰਨੇ ਵਧੀਆ ਉਹ ਕੜਿਆਂ ਦੇ ਡਿਜ਼ਾਇਨ ਹੁੰਦੇ ਨੇ ਝੁਮਕੀਆਂ ਹੁੰਦੀਆਂ ਬਹੁਤ ਪਿਆਰੀਆਂ। ਬਹੁਤ ਵਧੀਆ-ਵਧੀਆ ਵਰਾਇਟੀ ਉਹਨਾਂ ਕੋਲ ਹੈਗੀ ਹੈ।
ਹਾਂਜੀ-ਹਾਂਜੀ
ਹਾਂਜੀ ਰੇਟ ਵੀ ਜੈਨੂਅਨ ਹੁੰਦੇ ਉਹਨਾਂ ਦੇ ਇੰਨੇ ਜ਼ਿਆਦਾ ਰੇਟ ਵੀ ਨਹੀਂ ਹੁੰਦੇ ਹੈਗੇ।
ਚਲੋ ਇਹ ਗੱਲ ਤੇ ਅੱਛੀ ਅੱਜਕੱਲ ਵਿਚ ਗੋਲਡ ਪਾ ਕੇ ਬੰਦਾ ਟਰੈਵਲਿੰਗ ਵਿੱਚ ਵੀ ਨਹੀਂ ਪਾ ਸਕ ਕਦੇ ਜੇ ਟਰੈਵਲਿੰਗ ਵਿੱਚ ਹਾਂ ਚਲੋ ਉਂਝ ਟਰੈਵਲਿੰਗ ਵਾਸਤੇ ਹੈ ਹਾਂਜੀ। ਟਰੈਵਲਿੰਗ ਵਾਸਤੇ ਐਵੇਂ ਦੀਆਂ ਚੀਜ਼ਾਂ ਬੰਦਾ ਲੈ ਲੈਂਦਾ ਵੇ ਰੱਖ ਲੈਂਦਾ ਵੇ। ਚਲੋ ਕਿਧਰੇ ਬਾਹਰ
ਭੈਣਜੀ
ਹਾਂਜੀ
ਹਾਂਜੀ ਮੈਂ ਕਿਹਾ ਟ੍ਰੈਵਲਿੰਗ ਦੇ ਵਿੱਚ ਵੀ ਆਰਟੀਫਿਸ਼ਅਲ ਪਾ ਕੇ ਤੇ ਉਹ ਵੀ ਜਾਣ ਦਾ ਖ਼ਤਰਾ ਬਨਿਆ ਰਹਿੰਦਾ ਹੈ।
ਸਹੀ ਗੱਲ ਉਹ ਸਮਝਣ ਗੋਲਡ ਏ ਤੇ
ਗੋਲਡ ਲਾ ਕੇ ਦਿਓ ਲਾ ਕੇ ਦਿਓ। ਤੇ ਚਾਕੂ ਮਾਰ ਗਿਆ ਕੁਛ ਕਰ ਗਿਆ ਅੱਜਕੱਲ੍ਹ ਤਾਂ ਬਹੁਤ ਡਰ ਵਾਲਾ ਮਾਹੌਲ ਹੈ ਭੈਣ ਜੀ।
ਹਾਂ ਹਾਂਜੀ-ਹਾਂਜੀ।
ਤਾਂ ਹੀ ਅਸੀਂ ਤਾਂ ਭੈਣ ਜੀ ਪਾਂਦੇ ਹੀ ਨਹੀਂ ਹੈਗੇ ਵਿਆਹ ਸ਼ਾਦੀਆਂ 'ਚ ਪਾ ਲਈ ਦਾ। ਟਰੈਵਲਿੰਗ ਵਗੈਰਾ ਕਰਨਾ ਹੋਏ ਤੇ ਅਸੀਂ ਤਾਂ ਪਾਉਂਦੇ ਨੀ ਹੈਗੇ ਭੈਣ ਜੀ। ਜ਼ਿਆਦਾ ਲੋਕਾਂ ਨੂੰ ਵਿਖਾ ਕੇ ਕੁਛ ਮਿਲਣਾ ਮਿਲਣਾ ਆ। ਘਰ ਚੀਜ਼ ਹੈਗੀ ਏ ਤੇ ਹੈਗੀ ਏ।
ਲੋਕਾਂ ਨੂੰ ਵਿਖਾ ਕੇ ਵੀ, ਆਪਣਾ ਗਵਾਣਾ ਹੀ ਹੈ ਨਜਰਾਂ ਚ ਆਜੇ ਨਜ਼ਰਾਂ ਚ ਆਣ ਨਾਲ ਚਲੋ ਬਾਈ ਜਾਂ ਗੁੰਮ ਜਾਂਦਾ, ਪਿੱਛੇ ਮੇਰਾ ਵੀ ਕੋਈ ਸਮਾਨ ਗੁੰਮਮ ਗਿਆ ਸੀ ਹਲੇੇ ਤੱਕ ਨਹੀਂ ਲੱਭਿਆ ਬਸ ਇਹ ਤੇ ਸੋਨੇ ਵਰਗੀ ਚੀਜ਼ ਤੇ ਗੁਵਾਚੀ ਵੀ, ਮਾੜੀ ਤੇ ਲੱਭੀ ਵੀ ਮਾੜੀ।
ਹਾਂਜੀ-ਹਾਂਜੀ ਭੈਣ ਜੀ ਅੱਗੇ ਏਦਾਂ ਹੀ ਮੈਂ ਬੱਚੇ ਮੇਰੇ ਛੋਟੇ ਛੋਟੇ ਸਨ ਤੇ ਮੇਰੀਆਂ ਚਾਰ ਅੰਗੂਠੀਆਂ ਸੀ। ਮੈਨੂੰ ਇੰਨਾ ਪਰਮ ਲੱਗਦਾ ਆ ਕਿਸ ਟਾਈਮ ਚੇਤੇ ਆਉਂਦੀਆਂ ਤੇ ਜਾਨ ਉਹ ਹੁੰਦੀ ਏ। ਅੱਜਕੱਲ੍ਹ ਤਾਂ ਟੈਮ ਦੇ ਉੱਤੇ ਮਿਲਦੀਆਂ ਨੇ ਚਾਰ ਅੰਗੂਠੀਆਂ ਸੋਨੇ ਦੀਆਂ ਮੈਂ ਸੁੱਟਦੀਆਂ ਭੈਣ ਜੀ, ਪਤਾ ਹੀ ਨੀ
ਓ ਹੋ ਹੋ ਹੋ ਅੱਛਾ ਜੀ। ਤੁਹਾਨੂੰ ਪਤਾ ਹੀ ਨਹੀਂ ਲੱਗਿਆ ਭੈਣ ਜੀ ਤੁਸੀਂ ਕਿੱਥੇ ਸੁੱਟਤੀਆਂ ਸੀ?
ਤਾ ਹੀ ਨੀ ਬੱਚਾ ਛੋਟਾ ਸੀ ਰਸਤੇ 'ਚ ਪੋਟੀ ਆ ਗਈ ਖਰੇ ਕੀ ਹੋਇਆ ਮੈਂ ਖਰੇ ਹੱਥੋਂ ਲਾ ਤੀਆਂ ਕੀ ਕੀਤਾ, ਪਤਾ ਹੀ ਨਹੀਂ ਕਿੱਥੇ ਗਈਆਂ ਭੈਣ ਜੀ ਅੰਗੂਠੀਆਂ।
ਬਸ ਜੀ ਬਸ ਐਵੇਂ ਦੀ ਚੀਜ਼ ਜੇ ਕਿਸੇ ਨੂੰ ਲੱਭੇਗੀ ਉਹ ਤਾਂ ਵੀ ਨਹੀਂ ਦਏਗਾ।
ਹਾਂ ਕਿੰਨੇ ਦੱਸਣਾ, ਇਹ ਤੇ ਬਸ ਗਈ ਤੇ ਉਹ ਸਬਰ ਪੱਤਾ ਆਪਣਾ ਮਨ ਨੂੰ ਪੱਕਾ ਕਰਕੇ ਬਹਿ ਜਾਓ।
ਏ ਤੇ ਹੈ ਭੈਣ ਜੀ। ਹੋਰ ਸੁਣਾਓ।
ਹੋਰ ਭੈਣ ਜੀ ਬਸ ਵਧੀਆ ਚੱਲਦਾ ਪਿਆ ਇੱਧਰ ਇਲੈਕਸ਼ਨ ਚੱਲਦੇ ਪਏ ਨੇ। ਰੋਜ਼ ਮਰਗੇ ਰਿਕਸ਼ੇ ਵਾਲੇ ਦਿਮਾਗ ਆ ਜਾਂਦੇ ਇਹਨੂੰ ਵੋਟ ਪਾਓ ਤੇ ਉਹਨੂੰ ਵੋਟ। ਪਾਓ ਇਹਨੂੰ ਵੋਟ ਪਾਓ
ਅੱਛਾ ਚਲੋ ਹੋਰ ਇੱਕ ਇੱਕ ਦਿਨ ਦੀ ਗੱਲ ਹੈਗੀ ਅੱਜ ਅੱਜ ਦੀ ਗੱਲ ਕੱਲ ਤੋਂ ਤੇ ਪ੍ਰਚਾਰ ਇੱਕ ਦਿਨ ਪਹਿਲੇ ਬੰਦ ਹੋ ਜਾਂਦਾ ਹਾਂਜੀ
ਕੱਲ ਬੰਦ ਹੋ ਜਾਣਾ ਉਹ ਅੱਜ ਬਸ ਦੋ ਮਿੰਟ ਅੱਖ ਲੱਗੀ ਸੀ ਉਹ ਇੰਨੀਆਂ ਜਿਪਸੀਆਂ ਇੰਨੇ ਗੱਡੀਆਂ ਲੈ ਕੇ ਉੱਚੀ ਉੱਚੀ ਰੌਲਾ ਪਾਉਂਦੇ ਹੋਏ ਨੇ ਮੈਂ ਕਿਹਾ ਮਰ ਜਾਣੇ ਉਹ ਸੋਣ ਤੇ ਦਿਓ ਇੱਕੋ ਦਮ ਤਰਾ ਨਿਕਲਿਆ ਮੇਰਾ ਲ ਕਿ ਇੱਕੋ ਦਮ ਅਵਾਜ਼ ਕਿੱਥੋਂ ਆ ਗਈ ਹਾਂਜੀ ਭੈਣ ਜੀ ਕੀ ਕਰਾਂ ਮੇਰਾ ਸੁੱਤੀ ਪਈ ਦਾ ਤਰਾਹ ਨਿਕਲ ਗਿਆ ਇੱਕੋ ਦਮ ਕਿੱਥੋਂ ਨੀ ਉੱਚੀ ਉੱਚੀ ਆਵਾਜ਼ ਆਉਣ ਲੱਗ ਗਈ ਆ ਭੈਣ ਜੀ ਵਿਆਹ ਤੇ ਸੱਚੀ ਸੁੱਤੀ ਹੋਈ ਡਰ
ਹ ਅੱਛਾ ਠੀਕ ਏ ਭੈਣ ਜੀ ਤੁਹਾਨੂੰ ਬਾਅਦ ਚੋਂ ਫੋਨ ਕਰਨੀ ਆ
ਹ